ਹੈਲੋ!
ਹੈਲੋ!
ਹੈਲੋ! ਹਾਂਜੀ, ਸਸਰੀ ਕਾਲ ਜੀ।
ਹਾਂਜੀ, ਹੋਰ ਕਿਵੇਂ ਓ?
ਠੀਕ ਆ, ਵਧੀਆ ਜੀ।
ਹੋਰ ਸਭ ਠੀਕ ਐ?
ਹਾਂਜੀ, ਸਾਰੇ ਵਧੀਆ, ਠੀਕ -ਠਾਕ।
ਹਾਂਜੀ, ਹੋਰ ਘਰੇ ਸਭ ਬਧੀਆ, ਸਾਰਾ ਪਰਿਵਾਰ ਫੈਮਲੀ?
ਹਾਂਜੀ, ਸਾਰੇ ਵਧੀਆ।
ਅੱਛਾ, ਵਧੀਆ ਹਾਂਜੀ- ਹਾਂਜੀ ਵਧੀਆ। ਹੋਰ ਕੀ ਬਣਦਾ, ਕੀ ਕਰਦੇ ਸੀ ਤੁਸੀਂ?
ਬਸ ਜੀ, ਫਰੀ ਬੈਠੇ ਸੀ।
ਅੱਛਾ, ਸਈ ਏ ਗਰਮੀ ਜ਼ਿਆਦਾ ਨਾ, ਗਰਮੀ ਦੇ ਵਿੱਚ ਤੇ ਐਸ ਵੇਲੇ ਤਾਂ ਫਰੀ ਹੁੰਨੇ ਹੈਗੇ ਸਾਰੇ ਹੀ।
ਹਾਂਜੀ।
ਹੂੰ।
ਬਸ ਦੋ ਵਜੇ ਬੱਚੇ ਆ ਜਾਣਗੇ ਤੇ ਕੰਮ ਸਟਾਟ ਹੋਜੇਗਾ।
ਹਾਂਜੀ, ਐਵੇਂ ਆ ਬੱਚੇ ਸਕੂਲ ਗਏ ਹੋਏ ਆ।
ਹਾਂਜੀ।
ਹੂੰ, ਮੇਰਾ ਵੀ ਗਾ ਬੇਟੀ ਆ ਛੋਟੀ ਹੈਗੀ ਉਹ ਤਾਂ ਘਰੇ ਹੀ ਹੈਗੀ ਤੇ ਬੇਟਾ ਸਕੂਲ ਗਿਆ ਹੋਇਆ। ਓ ਵੀ ਦੋ ਵਜੇ ਆਣਗੇ। ਫੇਰ ਉਸ ਤੋਂ ਬਾਅਦ ਤੇ ਇਹਨਾ ਤੇ ਈ ਲੱਗਣਾ ਪੈਂਦਾ ਹੈਗਾ ਸਾਰਾ ਦਿਨ ਈ, ਜਦੋਂ ਆ ਜਾਂਦੇ ਆ ਫੇਰ ਬਹੁਤ। ਲੜਦੇ ਆ ਆਪਸ ਮੇ।
ਹਾਂਜੀ।
ਹਮ, ਬੱਚੇ ਆ ਨਾ ਬਛ, ਛੋਟੇ ਹੈਗੇ ਛੋਟਾ ਕਰ ਕੇ ਫਿਰ ਜ਼ਿਆਦਾ ਲੜਦੇ ਹੈਗੇ, ਜੇ ਵੱਡੇ ਹੋਣ ਬਸ ਥੋੜੇ ਸਮਝਦਾਰ ਹੁੰਦੇ ਹੈਗੇ। ਤਾਂ ਇੱਕ-ਇੱਕ ਚੀਜ਼। ਇੱਕ-ਇੱਕ ਚੀਜ਼ ਪਿੱਛੇ ਲੜਦੇ ਆ ਜੀ, ਕੋਈ ਵੀ ਹੈਗਾ ਹਾਂ ਉਹੀ ਲੈਣੀ ਆ, ਉਹ ਵਾਲੀ ਚੀਜ਼ ਹੀ ਲੈਣੀ ਆ। ਜੇ ਏ ਕੋਈ ਚੀਜ਼, ਬਿਸਕਿੱਟ ਹੈਗਾ ਜਾਂ ਕੋਈ ਖਾਣ ਵਾਲੀ ਚੀਜ਼ ਆ ਜਾਂ ਵੈਸੇ ਕੋਈ ਖੇਡਣ ਆਲੀ ਚੀਜ਼ ਆ, ਉਹ-ਉਹਨੂੰ ਦੇਤੀ ਤੇ ਉਹ ਆਖੂ ਹਾਂ, ਉਹੀ ਲੈਣੀ ਆ ਦੂਸਰੀ ਨੀ ਲੈਣੀ।
ਹਮ।
ਹਮ, ਮੇਰੇ ਬੱਚੇ ਤਾਂ ਬਹੁਤ ਲੜਦੇ ਹੈਗੇ।
ਨਈ-ਨਈ ਸਾਰਿਆਂ ਦੇ ਬੱਚੇ ਈ। ਤੁਹਾਡੇ ਛੋਟੇ ਆ ਤਾਂ ਕੀ ਹੋ ਗਿਆ, ਸਾਡੇ ਵੱਡੇ ਆ, ਵੱਡੇ ਈ ਬਹੁਤ ਲੜਦੇ।
ਹਮ ਹਮ, ਮੈਨੂੰ ਤਾਂ ਐਵੇਂ ਲੱਗਦਾ ਕਿ ਹਾਂ ਅਗਰ ਹਮ ਹਮ। ਮੈਨੂੰ ਤਾਂ ਐਵੇਂ ਲੱਗਦਾ ਵੀ ਸਾਡੇ ਜਿਆਦਾ ਲੜਦੇ ਹੈਗੇ, ਹ ਹ, ਫੇਰ ਲੜਦੇ ਵੀ ਇਹ ਤਾ ਬਹੁਤ। ਜਿਆਦਾ ਤੇ ਉਹੋ ਹੈ ਵੀ ਇੱਕ ਦੂਜੇ ਦੇ ਮਾਰਦੇ ਹੈਗੇ, ਉ ਮੇਰਾ ਬੇਟਾ। ਟਾ ਉਹ ਮਾਰਦਾ ਨੀ ਇੰਨਾ ਹੈਗਾ, ਤੇ ਬੇਟੀ ਐ ਇਹ ਤਾਂ ਮਾਰਦੀ ਹੈਗੀ ਉਹ ਦੇ। ਉਹ ਵੱਡਾ ਨਾਲੇ, ਵੱਡਾ ਹੋ ਕੇ ਵੀ ਕੁੱਟ ਖਾ ਲੈਂਦਾ।
ਹਾਲੇ ਛੋਟੇ ਆ ਨਾ ਏ ਤਾਂ, ਸਾਡੇ ਵੱਡੇ ਆ ਤਾਂਵੀ ਇੰਨਾ ਲੜਦੇ ਆ ਬਸ ਕਹਿਣਗੇ ਨਈ। ਇਕੱਲਾ ਹੋਵਾਂ, ਉਹ ਆ ਗੁੜੀਆ ਆਖੂ ਬਸ, ਮੈਂ ਕੱਲੀ ਹੋਵਾਂ ਇਹ ਤਾਂ ਹੋਣਾ ਨੀ ਚਾਹੀਦਾ।
ਹਮ ਹਮ।
ਬਹੁਤ ਲੜਦੇ, ਬੱਚੇ ਬਸ ਐ ਚਲੋ ਭੈਣ-ਭਰਾਵਾਂ ਦਾ ਪਿਆਰ ਆ।
ਹਾਂਜੀ, ਹੁਣ-ਹੁਣ ਹੀ ਐ ਜੀ ਬਚਪਨ ਦੇ ਵਿੱਚ ਬਾਅਦ ਦੇ ਵਿੱਚ ਤਾਂ ਕੌਣ ਐ, ਬਾਅਦ ਚ ਤਾਂ ਕਦੇ ਮਿਲਦੇ ਹੈਗੇ। ਫੇਰ ਐਵੇਂ ਹੁੰਦਾ ਵੀ ਹਾਂ, ਕਦੋਂ ਆਵੇ ਘਰੇ, ਕਦੋਂ ਮਿਲਾਂਗੇ, ਗੱਲਾਂ ਕਰਾਂਗੇ। ਹੁਣ-ਹੁਣ ਨੀ ਹੈਗਾ, ਸਾਰਿਆਂ ਨਾਲੋਂ ਜ਼ਿਆਦਾ ਤਾਂ ਇਵੇਂ ਈ ਐ ਭੈਣਾਂ ਜ਼ਿਆਦਾ ਹੀ ਕਰਦੀਆਂ ਹੈਗੀਆਂ।
ਹਾਂਜੀ, ਏ ਤਾਂ ਹੈ।
ਹਮ।
ਕਿਉ ਏ ਸਾਡੇ ਹੁਣ ਇਹ ਆਪਸ ਮੇਂ ਲੜਦੇ ਤਾਂ ਬਹੁਤ ਹੈਗੇ ਤੇ ਪਰ ਪਿਆਰ ਵੀ ਵਾਧੂ ਹੈਗਾ ਮੇਰੀ ਬੇਟੀ ਛੋਟੀ ਛੋਟੀ ਐ ਨਾ। ਤਾਂ ਉਹ ਕੋਈ ਵੀ ਉਹਨੂੰ ਚੀਜ਼ ਦੇ ਦਾ ਮੈਂ ਖਾਣ ਵਾਸਤੇ ਉਹ ਪਹਿਲਾਂ ਆਖਣਗੇ ਹਾਂ ਵੀ ਵੀਰੇ ਵਾਸਤੇ। ਤੇ ਦੇਦੋ ਮੈਨੂੰਗਾ ਤੇ ਜਦੋਂ ਉਹ। ਬੇਟਾ ਮੇਰਾ ਦਾ ਉਹ ਲੈ ਤਾਂ ਲੈਂਦਾ ਵੀ ਹਾਂ ਦੀਦੀ ਨੂੰ ਦੇਣੀ ਐ ਚੀਜ਼ ਤੇ ਉਹ ਖਾ। ਆਪ ਜਾਂਦਾ ਹੈਗਾ।
ਅੱਛਾ।
ਉਹ ਤੇ ਸਖੋੰਮਾ ਓਲਟਾ ਦੇ ਦਿੰਦੀ ਉਹਦੇ ਵਾਸਤੇ, ਵੀ ਹਾਂ ਉਹਦੇ ਵਾਸਤੇ ਚੀਜ਼ ਰੱਖਦੀ ਐ ਵੀ ਹਾਂ ਮੈਂ ਉਹਨੂੰ ਦੇਊਂਗੀ। ਵੀਰੇ ਨੂੰ ਤੇ, ਉਹ, ਉਹ ਨਹੀਂ ਗਾ ਬੇਟਾ ਨੀ ਐਵੇਂ ਕਰਦਾ, ਬੇਟਾ ਖਾ ਜਾਂਦਾ, ਮੈਂ ਕਿਹਾ ਇਹ ਨਾ। ਕੁੜੀਆਂ ਈ ਹੁੰਦੀਆਂ, ਏ ਜਿਹੜੀਆਂ ਭੈਣਾਂ ਈ ਹੁੰਦੀਆਂ, ਜਿਹੜੀਆਂ।
ਸਹੀ ਗੱਲ ਐ। ਮੇਰੇ ਬੇਟੀ ਵੱਡੀ ਐ, ਤੇ ਬੇਟਾ ਛੋਟਾ ਅਜੇ ਬੇਟੀ। ਤਰਸ ਖਾ ਲੈਂਣਦੀ ਉਹਦੇ ਉੱਤੇ।
ਹਮ ਹਮ।
ਉਹਨੂੰ ਤਾਂ ਐਏ ਹੁੰਦਾ, ਵੀ ਹਾਏ ਮੇਰਾ ਵੀਰ, ਆ ਵੀ ਆਏ ਆ ਤੇ ਉਹ ਨੀ। ਤਰਸ ਖਾਂਦਾ।
ਹਾਂ ਬੀਰੇ ਨੇ ਨਾ ਤਰਸ
ਐੰਜ ਕੋਈ ਤਰਸ ਖਾਂਦਾ ਓ ਫੇਰ ਵੀ ਜੇ ਆਖੇ ਤੇ ਲੜਦੇ ਨੂੰ ਆਖੇ ਨੀ ਲੱਗਦਾ ਤੇ ਫਿਰ ਓ ਤਰਸ ਖਾ ਲੈਂਦੀ ਹਾਏ ਨਈ ਆਏ ਨੀ ਆਏ ਨਈ ਹੋਣਾ ਚਾਇਦਾ ਸੀ।
ਹੂੰ-ਹੂੰ ਐਵੇਂ ਆ ਜੀ ਸਾਰਾ ਸਿਸਟਮ ਈ।
ਮੁੰਡੇ ਨੀ ਤਰਸ ਖਾਂਦੇ।
ਹੂੰ-ਹੂੰ।
ਓਈ ਹੈਗਾ ਪੈਣਾਂ ਜਾਦਾ ਪਿਆਰ ਕਰਦੀਆਂ ਆਪਦੇ ਪਰਾਵਾਂ ਨੂੰ ਪਰ ਪਰਾ ਨੀ ਨਾ ਸੋਚਦੇ ਹੇਗੇ। ਪੈਣਾਂ ਵਾਰੇ ਹੇਗਾ। ਕੱਟ ਸੋਚਦੇ ਹੈਗੇ ਹੂੰ ਕ
ਛੋਟਾ
ਹਾਂ ਚਾਏ ਵੱਡਾ ਚਾਏ ਛੋਟਾ ਹੈਗਾ ਓ ਐਵੇਂ ਕਰਦੇ ਹੈਗੇ। ਪਰਾ ਤਾਂ ਐ ਈ ਕਰਦੇ ਹੈਗੇ ਪੈਣਾਂ ਤਾਂ ਬਸ ਮਾੜੀ ਜੀ ਚੀਜ਼ ਵੀ ਹੋਵੇਗੀ ਨਾ ਓਦੇ ਵਿੱਚੋਂ ਵੀ ਕ ਥੋੜੀ ਚੀਜ਼ ਰ ਰੱਖਣਗੀਆਂ ਬੀ ਹਾਂ ਗਾ ਬੀ ਵੀਰਾ ਆਊਗਾ ਆ ਓਨੂੰ ਦੇਵਾਂਗੇ। ਹੋਰ ਸਨਾਓ ਜੀ ਕੋਈ ਨਵੀਂ ਤਾਜ਼ਾ
ਤੁਸੀਂ ਕੀ ਕਰੀ ਜਾਂਦੇ ਫੇਰ
ਬਸ ਫ੍ਰੀ ਸੀਗੇ ਗਰਮੀ ਐ ਗਰਮੀ ਦਾ ਕਰਕੇ ਹੁਣ ਗਾ ਅੰਦਰ ਬੈਠੇ ਹੈਂਗੇ ਇੱਕ ਵਾਰੀ ਬੱਚੇ ਗਾ ਗੁੜੀਆਂ ਛੋਟੀ ਹੈਗੀ ਤਾਂ ਕਰਕੇ ਫਿਰ ਓਨਾਂ ਨੂੰ ਲੈ ਕੇ ਬੈਠਣਾ ਪੈਂਦਾ ਹੈਗਾ ਗਰਮੀ ਦੇ ਵਿੱਚ ਜਦ ਜੇ ਆਪ ਫਿਰਦੇ ਆ ਤਾਂ ਓ ਵੀ ਬਾਹਰ ਫਿਰਦੇ ਰੈਂਦੇ ਹੈਗੇ।
ਹਾਂਜੀ।
ਇੱਕ ਇੱਕ ਤਾਂ ਹੁਣ ਬਾਰਿਸ਼ ਬਸ ਦੋ ਵਾਰੀ ਹੋਈ ਐ ਬਾਰਿਸ਼ ਤਾਂ ਓਦੇ ਕਰ ਏ ਤਾਂ ਹੋਰ ਵੀ ਜਾਦਾ ਗਰਮੀ ਹੋਗੀ ਐ।
ਬੋਹਤ ਜਾਦਾ ਗਰਮੀ ਹੋਈ ਪਈ ਜਿ ਨਾ ਚਿਪ-ਚਿਪਾ ਜਾ
ਹਾਂਜੀ ਹੁਣ ਚਿਪ-ਚਿਪ ਆ ਹਾਂ-ਹਾਂ, ਹੂੰ-ਹੂੰ।
ਲਾਈਟ ਬੰਦ ਹੋ ਜਣੀ।
ਕਿਵੇਂ ਦਾ ਆ ਗਯਾ ਨਾ ਹੁਣ ਵਿੱਚ ਚਿਪਾ ਹੋਣ ਲੱਗ ਗਿਆ ਹੈਗਾ ਜੇ ਆਪਾਂ ਕੂਲਰ ਛੱਡਦੇ ਆਂ ਕੂਲਰ ਦੇ ਵਿੱਚ ਪਾਨੀ ਪਾ ਕੇ ਛੱਡਾਂਗੇ ਨਾ ਓ ਤਾਂ ਜਮਾਂ ਈ ਐ ਚਿਪ-ਚਿਪਾ ਜੇਹਾ ਹੋ ਜਾਂਦਾ ਹੈਗਾ ਪਿੰਡਾ।
ਹਾਂਜੀ-ਹਾਂਜੀ।
ਹੁਣ ਤਾਂ ਬਸ ਐਵੇਂ ਲੱਗਦਾ ਵੀ ਨੋਰਮਲ ਪੱਖਾ ਛੱਡ ਲੇਗਾ ਜਾਂ ਵੈਸੇ ਕੂਲਰ ਛੱਡ ਲਓਗਾ ਓ ਸਈ ਐ ਸਾਰਿਆਂ ਨਾਲੋਂ।
ਗਰਮੀ ਕੱਢਣੀ ਔਖੀ ਹੁੰਦੀ ਐ ਗਰਮੀ ਦੇ ਟੈਮ ਤੇ ਆਪਾਂ ਕੈ ਦਿੰਦੇ ਆਂ ਠੰਡ ਸਈ ਐ।
ਹੂੰ-ਹੂੰ ਆਪਨਾ ਸਰੀਰ ਈ ਐਵੇਂ ਹੂੰ-ਹੂੰ ਆਪਨਾ ਸਰੀਰ ਐਵੇਂ ਦਾ ਨਾ ਤਾਂ ਜਾਦਾ ਗਰਮੀ ਝੱਲ ਸਕਦਾ ਹੈਗਾ ਨਾ ਪੂਰੀ ਠੰਡ ਚੱਲ ਸਕਦਾ ਜਦੋਂ ਠੰਡ ਹੋ ਜਾਂਦੀ ਹੈਗੀ ਓਦੋਂ ਫਿਰ ਲੋਕ ਛੇਤੀ ਐਵੇਂ ਕਰਨ ਲੱਗ ਜਾਂਦੇ ਵੀ ਹਾਂ ਹਾਏ ਠੰਡ ਐ ਹਾਏ ਐਨੀ ਠੰਡ ਐ ਐਨੀ ਠੰਡ ਜਦੋਂ ਗਰਮੀ ਪੈਣ ਲੱਗ ਜਾਂਦੀ ਹੈਗੀ ਓਦੋਂ ਸੋਚਦੇ ਹਾਂ ਨਈ ਠੰਢ ਚੰਗੀ ਸੀਗੀ। ਗਰਮੀ ਜਾਦਾ ਹੈਗੀ। ਆ ਗਰਮੀ ਵੀ ਤਾਂ ਸਾਰੇ ਈ ਐ ਜਿਵੇਂ ਹੁਣ ਅੱਜ-ਕੱਲ੍ ਦਰਖਤ ਹੈ ਨੀ ਗੇ ਸਾਰੇ ਕੱਟ ਤੇ ਗੱਲ ਸੜਕਾਂ ਤੇ ਜਿ ਜਿੰਨੇ ਦਰਖਤ ਸੀਗੇ ਹੂੰ ਓਸੇ ਕਾਰਕੇ ਤੇ ਹੁਣ ਬਾਕੀ ਗਾ ਜਿਵੇਂ ਸਾਰਿਆਂ ਦੇ ਕਰਾਂ ਚ ਹੈਗਾ ਹੁਣ ਲਗਭਗ ਤੁਸੀਂ ਦੇਖ ਲੋ ਗ਼ਰੀਬ ਤੋਂ ਗ਼ਰੀਬ ਕੱਰ ਦੇ ਵੀ ਏਸੀ ਲੱਗਿਆ ਹੋਏਗਾ।
ਹਾਂਜੀ, ਫਿਰ ਗਰਮੀ ਕੀ ਕਰੇ।
ਹਾਂ ਉਸੇ ਦਾ ਕਰਕੇ ਗਰਮੀ ਜ਼ਿਆਦਾ ਵੱਧਦੀ ਜਾ ਰਹੀ ਹੈ ਨਾ।
ਏ ਸੀ ਕਰਕੇ ਤੋ ਭੜਾਸ ਬਾਹਰ ਨਿਕਲ
ਹੂੰ -ਹੂੰ ਅੱਗੋ ਤੋਂ ਬੜਾ ਠੰਡੀ ਅਅ ਅਗਲੇ ਆਂ ਨੂੰ ਤਾਂ ਠੰਡੀ ਹਵਾ ਦਿੰਦਾ ਹੈਗਾ, ਪਰ ਉਹ ਉਹਦੇ ਕਰਕੇਗਾ ਵੀ ਹਾਂ ਕਿੰਨੀ ਗਰਮੀ ਜ ਤੂੰ ਹੁਣ ਮੰਨ ਕੇ ਚੱਲ ਪਿੰਡਾਂ ਦੇ ਵਿੱਚ ਤਾਂ ਆਪਾਂ ਫਿਰ ਵੀ ਹੈਗਾ, ਇੰਨਾ ਨਹੀਂ ਉਹ ਲੱਗਦਾ ਹੈਗਾ, ਤੇ ਜਦੋਂ ਆਪਾਂ ਸ਼ਹਿਰ ਦੇ ਵਿੱਚ ਜਾਂਨੇ ਆਂ ਨਾ
ਹਾਂਜੀ।
ਸੇਕ ਮਾਰਦਾ, ਕਿਉਂਕਿ ਉੱਥੇ ਜ਼ਿਆਦਾ ਏ ਸੀ ਐ, ਮਸ਼ੀਨਰੀ ਜ਼ਿਆਦੈ।
ਜਗ੍ਹਾ ਘੱਟ ਆ ਹਨਾ ਕ ਹੈ ਨੀ ਹਜੇ ਪਿੰਡਾਂ ਚ ਚਲੋ ਫੇਰ ਵੀ ਕਿਤੇ -ਕਿਤੇ ਦਰਖਤ ਹੈ। ਹੈ ਪਰ ਪਹਿਲਾਂ ਹਰੇਕ ਘਰ ਚ ਦਰਖਤ ਹੁੰਦਾ ਸੀ।
ਹੂੰ -ਹੂੰ, ਅੱਜ ਕੱਲ ਤਾਂ ਜਿਹੜਾ ਹੁੰਦਾ ਉਹ ਵੀ ਪੱਟ ਪੱਟ ਦਿੰਦੇ ਗੇ, ਲਾਉਂਦੇ ਤਾਂ ਹੈ ਨੀ ਜੀ ਪੱਟਣ ਦੀ ਕਰਦੇ ਆ।
ਹਾਂ ਪੱਟਣ ਦੀ ਕਰਦੀ ਆਂਏ।
ਹੂੰ ਹੁਣ -ਹੁਣ ਕਹਿੰਦੇ ਉਹ ਸੜਕਾਂ ਦੇ ਉੱਤੇ ਜਿੰਨੇ ਵੀ ਦਰਖਤ ਪੱਟੇ ਹੈਗੇ। ਉਹ ਜਦੋਂ ਲਾਉਣਗੇ ਉਹਨਾਂ ਵਿੱਚੋਂ ਕੋਈ ਬਹਾਲ ਹੋਵੇਗਾ, ਕਿਉਂਕਿ ਗਰਮੀ ਇੰਨੀ ਹੈਗੀ। ਹੁਣ ਆਪਾਂ ਘਰੇ ਕੋਈ ਆਪਦੇ - ਆਪਦੇ ਦਰਖਤ ਲਗਾਉਂਦੇ ਆ ਪੌਦਾ ਲਗਾਉਂਦੇ ਹੈਗੇ, ਉਹ ਨੂੰ ਆਪਾਂ ਡੇਲੀ ਪਾਣੀ ਪਾਉਂਨੇ ਨਾ ਤਾਂ ਫੇਰ ਜਾ ਕੇ ਉਹ ਬਹਾਲ ਹੁੰਦਾ ਹੈਗਾ, ਤੇ ਹੁਣ ਸੜਕਾਂ ਦੇ ਉੱਤੇ ਤਾਂ ਕੌਣ ਉੱਥੇ ਜਾ ਕੇ ਪਾਣੀ ਕੋਣ ਪਾਉਂਦਾ ਹੈਗਾ, ਹੂੰ। ਉਹ ਕਿੱਥੋਂ ਬਹਾਲ ਹੋਣਗੇ ਕਦੋਂ ਹੁਣ ਮੰਨ ਕੇ ਚਲੋ ਹੁਣ ਵੀ ਲਾਏ ਉਹਨਾਂ ਨੇ ਦਰਖਤ ਵਾ ਤੇ ਕਿੰਨੇ ਟਾਈਮ ਬਾਅਦ ਕੀ ਪਤਾ ਉਹ ਹੋਣਗੇ। ਤਾਂ ਨਹੀਂ ਹੁੰਦੇ ਦਰਖਤ, ਕਿਉਂ ਗਰਮੀਆਂ ਨਾਲ ਉਹ ਮੱਚ ਜਾਣਗੇ ਪਾਣੀ ਤੋਂ ਬਿਨਾਂ ਤਾਂ ਤੇ ਜਿਹੜਾ ਬਹਾਲ ਹੋ ਗਿਆ ਜੋ
ਪੰਛੀ -ਪੰਛੀ ਵਿਚਾਰੇ ਦਰਖਤ ਹੈ ਨੀ ਕਿੱਥੇ ਆਪ ਦੇ ਆਲ੍ਹਣੇ ਨੇ ਬਣਾ ਕੇ ਬੈਠਣ ਹਨਾ। ਉਹ ਵਿਚਾਰੇ ਗਰਮੀ 'ਚ ਸੜੀ ਜਾਂਦੇ ਆ।
ਹਾਂਜੀ ਹੁਣ ਪੰਛੀ ਹੋ ਗਏ ਤਾਂ ਪਸ਼ੂ ਪਸ਼ੂ ਹੋ ਗਏ, ਪਸ਼ੂ ਹੁਣ ਬੇਚਾਰੇ ਜਿਹੜੇ ਹੁਣ ਅਵਾਰਾ ਪਸ਼ੂ ਹੈਗੇ, ਉਹ ਤਾਂ ਬਸ ਐਂ ਸੋਚਦੇ ਦੇ ਹਾਂ ਦਰਖਤ ਹੋਵੇ ਗਾ ਉਹ ਦੇ ਛਾਵਾਂ ਛਾਂ ਹੇਠ ਬੈਠ ਜਾਣ। ਹਮ, ਤੇ ਉਹ ਅੱਜ ਕੱਲ ਹੈ ਹੀ ਨਹੀਂ ਗੇ ਹੁਣ ਉਹ ਵੀ ਵਿਚਾਰੇਗਾ ਇੰਨੀ ਗਰਮੀ ਚ ਕਿੱਥੇ ਜਾਣ ਗਰਮੀ ਹਮ ਬਹੁਤ ਜ਼ਿਆਦਾ ਗਰਮੀ ਹੈਗੀ ਪਾਣੀ ਹੈ ਹੁਣ ਪਾਣੀ ਪੀਣੇ ਹਾਂ ਵਾਰੀ -ਵਾਰੀ ਪਾਣੀ ਪੀਣੇ ਹਾਂ ਆਪਾਂ ਤਾਂ ਵੀ ਤੀਸ ਨਹੀਂ ਜਾਂਦੀ ਹੈਗੀ। ਹੁਣ ਜਿਹੜੇ ਵਿਚਾਰੇ ਪਸੂ ਆ ਗਏ, ਹੁਣ ਬਾਹਰਲੇ ਪਸੂ ਆ, ਆਪਾਂ ਘਰ ਵਾਲੇ ਪਸੂਆਂ ਨੂੰ ਤਾਂ ਕੂਲਰ ਆ ਪੱਖਾ ਵ ਵਗੈਰਾ ਲਗਾ ਕੇ ਰੱਖ ਦਿੰਦੇ ਹਾਂ ਵੀ ਹਾਂ ਚਲੋ ਹਵਾ ਜਾਂਦੀ ਹੈਗੀ। ਤੇ ਬਾਹਰਲੇ ਪਸ਼ੂ ਵਿਚਾਰੇ ਉਹਨਾਂ ਨੂੰ ਤਾਂ ਛਾਂ ਦਾ ਵੀ ਨੀ ਮਿਲਦਾ ਵੀ ਛਾਂ ਮਿਲੂਗੀ ਆਪਾਂ ਨੂੰ, ਉਹ ਵੀ ਦੇਣ ਤੇ ਰਹਿੰਦੇ ਜੇ ਖੇਤਾਂ ਵਲ ਜਾਂਦੇ ਆ ਤਾਂ ਲੋਕ ਉੱਥੇ ਵੀ ਡੰਡੇ ਮਾਰਦੇ ਆ ਖੇਤਾਂ ਚ ਨੀ ਵੜਨ ਦਿੰਦੇ, ਜੇ ਘਰਾਂ ਚ ਇੱਧਰ ਪਿੰਡ ਚ ਹਮ ਤੇ ਜੇ ਪਿੰਡ ਚ ਆਉਂਦੇ ਆ ਤਾਂ ਪਿੰਡ ਚ ਲੋਕ ਭਜਾ ਦਿੰਦੇ ਹੈਗੇ ਵਿਚਾਰਿਆਂ ਨੂੰ, ਹਮ।
ਨਾਲੇ ਪਿੰਡ ਚ ਛਾਂ ਹੀ ਨੀ ਹੁੰਦੀ ਕਿਤੇ, ਕੋਈ ਦਰੱਖਤ ਧੋਵੇ ਹਣਾ ਫਿਰ ਹੀ ਛਾਂ
ਉਹੀ ਆ ਦਰੱਖਤਾਂ ਦੀ ਹੁਣ ਸਰਕਾਰ ਦੇਖੋਗਾ ਕਦੋਂ ਦਰਖ਼ਤ ਲਾਊਗੀ ਕਦੋਂ ਬਹਾਲ ਹੋਣਗੇ ਅੱਗੇ ਤਾਂ ਐਵੇਂ ਸੀਗੇ ਜਦੋਂ ਆਪਾਂ ਕਿਤੇ ਆਉਂਦੇ ਜਾਂਦੇ ਹੈਗੇ ਰਸਤੇ ਦੇ ਵਿੱਚ ਰੁਕ ਜਾਂਦੇ ਸੀ ਚਲੋ ਵੀ ਹਾਂ ਥੋੜਾ ਚਿਰ ਰੁਕ ਜਾਣੇ ਹਾਂ ਦਰਖ਼ਤ ਹੇਠਾਂ ਅੱਜ ਕੱਲ ਤਾਂ ਆਪਾਂ ਦੇਖਦੇ ਹਾਂ ਵੀ ਕਿੱਥੇ ਦਰਖਤ ਆਊਗਾ
ਹਾਂਜੀ
ਹੁਣ ਹੈ ਹੀ ਨੀ ਦਰੱਖ਼ਤ ਹੈਗਾ ਕਿਤੇ ਰੁਕਣ ਦਾ ਹੈ ਹੀ ਨਹੀਂ ਗਾ ਸਿਸਟਮ ਹੀ ਹੈ ਨੀ
ਸਾਰੇ ਕੱਟ ਰੱਖੇ ਆ ਸਾਰੇ ਸੜਕਾਂ ਤੇ
ਹਮ
ਕਿਤੇ ਹੈ ਨੀ ਵੀ ਦਰਖਤ ਵੀ ਹਾਂ ਬੰਦਾ ਕੋਈ ਤੁਰਿਆ ਜਾਂਦਾ ਕੋਈ ਸਾਇਂਕਲ ਵਿਚਾਰਾ ਵੀ ਹਾਂ ਦਸ ਮਿੰਟ ਛਾਂ ਥੱਲੇ ਆਰਾਮ ਕਰ ਲੂਗਾ
ਹਾਂ
ਕਿਤੇ ਹੈ ਹੀ ਨੀ ਦਰਖ਼ਤ
ਹਮ ਹਮ ਉਹੀ ਹੈ ਨਾ ਗਰਮੀਂ ਇਹਦਾ ਕਰਕੇ ਜ਼ਿਆਦਾ ਹੈਗੀ ਹੁਣ ਉਹਦੇ ਵਿੱਚ ਇੱਕ ਦੇ ਵਿੱਚ ਕਮੇਡੀ ਜੀ ਦਿਖਾ ਰਹੇ ਸੀਗੇ ਉਹ ਬੱਦਲ ਬੋਲਦਾ ਹੈਗਾ ਕਹਿੰਦਾ ਹੈਗਾ ਤੁਸੀਂ ਦਰਖ਼ਤ ਤਾਂ ਸਾਰੇ ਪੱਟ ਦਿੱਤੇ ਗਏ ਤੇ ਮੈਂ ਰੁਕਾਂ ਕਿਵੇਂ ਗਾ ਜੇ ਦਰਖ਼ਤ ਹੋਣਗੇ ਤਾਂ ਫਿਰ ਮੈਂ ਰੁਕੂ ਆਗਾ ਫਿਰ ਹੀ ਮੈਂ ਮੀਂਹ ਪਾਊਂਗਾ ਤੇ ਇਹਦੇ ਵਿੱਚ ਗਾ ਵੀ ਦਰਖਤ ਤਾਂ ਹੈ ਨੀ ਮੈਂ ਰੁਕਾਂ ਕਿੱਥੇ ਕਹਿੰਦਾ ਜਿਵੇਂ ਲੋਕ ਚੱਲਦੇ ਫ਼ਿਰ ਮੈਂ ਵੀ ਆਵਦੀ ਮਰਜ਼ੀ ਨਾਲ ਹੀ ਰੋਕ ਦਾਂਗਾ ਜਿੱਥੇ ਕੋਈ ਮਾੜਾ ਮੋਟਾ ਦਰਖ਼ਤ ਹੁੰਦਾ ਉੱਥੇ ਮੀਂਹ ਪਾਉਣਾ ਹੈਗਾ
ਗਲ਼ ਸਹੀ ਐ
ਤੇ ਹੁਣ ਦਰਖਤ ਹੋਣਗੇ ਤਾਂ ਫੇਰ ਹੀ ਮੀਂਹ ਪਵੇਗਾ ਦਰਖਤਾਂ ਤੋ ਬਿਨਾਂ ਤਾਂ ਮੀਂਹ ਵੀ ਨੀ ਨਾ ਪੈਂਦਾ ਹੈਗਾ
ਉਹ ਗਰਮੀਂ ਜਿਆਦਾ ਕਰਕੇ ਹੁਣ ਜਿਹੜੇ ਬੁੱਢੇ ਠੇਰੇ ਆ ਵਿਚਾਰੇ ਉਹ ਵੀ ਗਰਮੀ ਨਹੀਂ ਝੱਲ ਸ ਸਕਦੇ ਹੈਗੇ
ਉਹਨਾਂ ਦਾ ਹੁਣ ਜਿਵੇਂ ਟੈਕ ਵਗੈਰਾ ਹੋਈ ਜਾਂਦਾ ਦੇ ਹੈਗੇ ਕਈ ਕਾਫ਼ੀ ਮੌਤਾਂ ਹੋਈ ਜਾਂਦੀਆਂ ਹੈਗੀਆਂ ਗਰਮੀਂ ਦੇ ਵਿੱਚ ਗਰਮੀਂ ਕਰਕੇ ਹੀ ਹੈ ਸਾਰਾ ਇਹਦਾ ਹਮ ਸਿਸਟਮ ਹੀ ਐਵੇਂ ਦਾ ਹੋ ਗਿਆ
ਹਾਂਜੀ
ਹਮ ਚਲੋ ਠੀਕ ਹੈ ਦੀਦੀ ਫਿਰ
ਹਾਂਜੀ ਠੀਕ ਐ ਹਾਂਜੀ